ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆਸੀਂ ਦੱਸੋ
ਵਧੀਆ ਹੋਰ ਕੀ ਕਰ ਰਹੇ ਸੀ
ਬਸ ਬੈਠੇ ਦੇ ਹਾਂ ਤੁਸੀਂ ਦੱਸੋ ਤੁਸੀਂ ਕੀ ਕਰਦੇ ਪਏ ਹੋ
ਬਸ ਮੈਂ ਤੁਹਾਨੂੰ ਯਾਦ ਕਰ ਰਹੀ ਸੀ
ਅੱਛਾ ਅੱਛਾ ਵਧੀਆ ਕੀਤਾ ਸੀ ਅਤੇੇ ਹੋਰ
ਹੋਰ ਬਸ ਕੁਛ ਨੀ ਤੁਸੀਂ ਸੁਣਾਓ ਕੀ ਚੱਲ ਰਿਹਾ ਅੱਜ ਕੱਲ
ਬਸ ਬੈਠੇ ਡ ਸੀ ਮੈਂ ਕਿਹਾ ਚਲ ਫੋਨ
ਅੱਛਾ ਬਸ ਅਜ ਕੱਲ ਵੈਸੇ ਟਾਈਮ ਨੀ ਮਿਲਦਾ ਤੇ ਇੱਕ ਤਾਂ ਵ ਛੁੱਟੀਆਂ ਚੱਲ ਰਹੀਆਂ ਨੇ ਬੱਚਿਆਂ ਦੀਆਂ ਤੇ ਹੈਲੋ ਹੈਲੋ ਹੈਲੋ